ਹਾਂਜੀ ਜੀ।
ਹਾਂਜੀ ਸਤਿ ਸ਼੍ਰੀ ਅਕਾਲ।
ਹੋਰ ਠੀਕ ਹੋ ਤੁਸੀਂ।
ਹਾਂਜੀ ਹਾਂਜੀ ਮੈਂ ਠੀਕ ਹਾਂ ਤੁਸੀਂ ਬਤਾਓ ਠੀਕ ਹੋ
ਹਾਂਜੀ ਵਧੀਆ ਜੀ ਹੋਰਵਾ ਘਰ ਪਰਿਵਾਰ ਸਭ ਠੀਕ ਵਧੀਆ
ਹਾਂਜੀ ਹਾਂਜੀ ਸਭ ਵਧੀਆ ਤੁਸੀਂ ਸੁਣਾਓ
ਬਸ ਵਧੀਆ ਜੀ ਵਧੀਆ ਹੋਰ ਕੀ ਕਰ ਰਹੇ ਸੀ
ਕੁਛ ਨੀ ਫਰੀ ਸੀ ਮੈਂ ਨਾ
ਓਕੇ ਓਕੇ
ਹਾਂਜੀ
ਹਾਂ ਲੰਚ ਹੋ ਗਿਆ ਤੁਹਾਡਾ
ਹਾਂਜੀ ਹਾਂਜੀ ਉਹ ਤੇ ਕਦੋਂ ਦਾ ਹੋ ਗਿਆ
ਹਾਂਜੀ ਹੋਰ ਸੁਣਾਓ ਹਾਂਜੀ ਸਾਡਾ ਹੋ ਗਿਆ ਜੀ ਹੁਣੇ ਫ੍ਰਰੀ ਹੋਏ ਹਾ ਬਸ ਹਾਂਜੀ ਹਾਂਜੀ ਹੋਰ ਵਧੀਆ ਕੀਤੀ ਤੁਸੀਂ ਓਨਲਾਈਨ ਸ਼ੋਪਿੰਗ ਕਰੀ ਔਨਲਾਈਨ ਸ਼ੋਪਿੰਗ ਕਰਦੇ ਓ ਮੈਂ ਕੇਆ ਤੁਸੀਂ।
ਹਾਂ ਕਰਦੇ ਈ ਆ ਜਿਟ ਕੌਣ ਨੀ ਕਰਦਾ ਜੀਦੇ ਕੋਲ ਫੋਨ ਹੈਗਾ ਉਹ ਕਰਦਾ ਈ
ਹਾਂਜੀ-ਹਾਂਜੀ ਔਨਲਾਈਨ ਵੀ ਚਲੀ ਜਾ ਓਫਲਾਈਨ ਵੀ ਐ ਅੱਜ ਕੱਲ, ਜੇੜਾ ਠੀਕ ਲੱਗੇ ਅੱਜ ਕੱਲ
ਦੋਨੋ ਤਰੀਕੇ ਨਾਲ ਆਪਾਂ ਕਰ ਸਕਦੇ ਆ ਨਾ ਓਨਲਾਈਨ ਵੀ ਕਰ ਸਕਦੇ ਹਾਂ ਓਫਲਾਈਨ ਵੀ ਕਰ ਸਕਦੇ ਹਾਂ, ਅੱਜ ਦੇ ਟਾਈਮ ਤੇ ਤੇ ਫੋਨ ਤਾਂ ਮਤਲਬ ਫੋਨ ਤੇ ਅਸੀਂ ਇਹੀ ਚੀਜ਼ਾਂ ਵੇਖਦੇ ਹਾਂ ਕੱਪੜੇ-ਕੁਪੜੇ ਹੋ ਗੇਆ ਹੋਰ ਵੀ ਚੀਜ਼ਾਂ ਹੋ ਗੀਆਂ ਜਿੱਥੋਂ ਸਸਤੀ ਮਿਲ ਜਾਂਦੀ ਏ ਉੱਥੋਂ ਲੈ ਲੈਂਨੀ ਆ।
ਉਹ ਤਾਂ ਹੈ ਈ ਐ, ਪਰ ਦੇਖ ਕੇ ਈ ਜਾਦਾ ਅੱਛਾ ਲੱਗਦੀ ਐ। ਹਾਂ ਕੱਪੜਾ ਵੈਸੇ ਦੇਖ ਕੇ ਈ ਪਤਾ ਲੱਗਦਾ ਕਿਵੇਂ ਵਧੀਆ ਆ ਰਿਹਾ ਏ।
ਹਾਂ, ਓਫਲਾਈਨ ਦਾ ਐ ਵੇ ਨਾ ਕੀ ਮਤਲਬ ਆਪਾਂ, ਅਹ ਜਾ ਕੇ ਵੇਖ ਸਕਦੇ ਆ ਹਨਾ। ਪਾ ਕੇ ਵੇਖ ਸਕਦੇ ਆਂ, ਕੱਪੜੇ ਨੂੰ ਟੱਚ ਕਰਕੇ ਵੇਖ ਸਕਦੇ ਆਂ ਹਨਾ। ਹੋਰ ਵੀ ਬੋਤ ਸਾਰੇ ਵਰਾਇਟੀਸ ਵੇਖ ਸਕਦੇ ਆ ਹੋਰ ਵੀ ਬੋਤ ਸਾਰੇ ਦੁਕਾਨਾਂ ਚ ਜਾ ਸਕ। ਰ ਜਿੱਥੋ ਤੋਂ ਸਾਨੂੰ ਪਸੰਦ ਨਾ ਆਇਆ ਰੇਟ ਬਣਾ ਸਕਦੇ ਆਂ ਅਸੀਂ ਆਪਨਾ, ਥੋੜ੍ਹੀ ਬੋਤਾ ਮਤਲਬ ਘੱਟ ਵੱਧ ਕਰਵਾ ਸਕਦੇ ਆਂ ਹਨਾ।
ਔਨਲਾਈਨ ਕਰ ਨੀ ਸਕਦੇ ਕੁਛ ਇਹ ਚੀਜ਼ਾਂ।
ਹਾਂ ਓਨਲਾਈਨ ਚ ਕੀ ਹੌਦਾ ਐ ਕਿ ਨਾ ਔਡਰ ਕੀਤਾ ਕਿਆ ਪਤਾ ਕੈਹੋ ਜਾ ਆ ਰਿਹਾ ਵੇ ਹਨਾ ਵੈਸੇ ਮੈਂ ਕੱਪੜੇ ਵਗੈਰਾ ਕਦੀ ਔਨਲਾਈਨ ਕੀ ਔਡਰ ਨੀ ਕੀਤੇ ਟੋਪ ਵਗੈਰਾ ਮੈਨੂੰ ਲੱਗਦਾ ਕਿ ਮੇਰੇ ਸਾਈਜ਼ ਦਾ ਕਿਆ ਪਤਾਊ ਪ੍ਰਨੀਤੀ ਆ ਜਾਵੇ ਫੇ ਸੱਤ ਦਿਨ ਓਨੂੰ ਵਟਾਣ ਨੂੰ ਲੱਗ ਜਾਂਦਾ ਵੇ। ਮਤਲਬ ਬੋਤ ਵੱਡਾ ਪ੍ਰੋਸੀਜਰ ਹੈਗਾ ਵੇ।
ਨਾਲੇ ਕੈਸ਼ ਓਨ ਡਿਲੀਵਰੀ ਕਰਦੇ ਆ ਪੈਲਾਂ ਕੈਂਦੇ ਆ ਪੈਸੇ ਪੈਲਾਂ ਦੋ ਪਾਰਸਲ ਬਾਅਚ ਆਪਨਾ ਖੋਲਨਾ ਫੇਰ ਓ ਵਿੱਚ ਖ਼ਰਾਬ ਚੀਜ਼ ਆਏ ਫੇ ਰਿਟਰਨ ਕਰਨ ਨੂੰ ਇੰਨਾ ਟਾਈਮ ਲੱਗਦਾ ਐ, ਬੁਰਾ ਹਾਲ ਕਰ ਦੇਂਦੇ ਆ। ਇੱਥੇ ਔਫਲਾਈਨ ਚ ਆਪਾਂ ਦੁਕਾਨਦਾਰ ਨੂੰ ਬੋਲ ਕੇ ਤਾਂ ਆ ਸਕਦੇ ਹਾਂ ਨਾ ਜਾ ਏ ਕੱਪੜਾ ਨੀ ਵਦੀਆ ਓ ਨੀ ਵਦੀਆ।
ਹਾਂ ਰਿਟਰਨ ਮਤਲਬ ਦੁਕਾਨ ਦੇ ਅਗਰ ਸਾਨੂੰ ਘਰ ਆ ਕੇ ਚੀਜ਼ ਪਸੰਦ ਨੀ ਆਈ ਐ ਕੁਛ ਵੀ ਤੇ ਅਸੀਂ ਓਨੂੰ ਅਗਲੇ ਦਿਨ ਜਾ ਕੇ ਦੇ ਕੇ ਵੀ ਆ ਸਕਦੇ ਆ ਬਟ ਓਨਾਂ ਵਿੱਚ ਸੱਤ-ਅੱਠ ਦਿਨ ਲੱਗ ਜਾਂਦੇ ਨੇ। ਮਤਲਬ ਭਾਈ ਆਏਗਾ ਲੈਣ ਫਿਰ ਲੈ ਕੇ ਜਾਏਗਾ ਫੇਰ ਕੋਈ ਹੋਰ ਲੈ ਕੇ ਆਏਗਾ।
ਹਾਂਜੀ-ਹਾਂਜੀ।
ਤੇ ਬੋਤ ਲੰਬਾ ਪ੍ਰੋਸੀਜਰ ਲੱਗ ਜਾਂਦਾ ਵੇ ਨਾ।
ਹਾਂਜੀ-ਹਾਂਜੀ। ਨਵੀਂ-ਨਵੀਂ ਚੀਜ਼ਾਂ ਆਈ ਜਾ ਰੀਆਂ ਕਈ ਚੀਜ਼ਾਂ ਸਾਨੂੰ ਔਨਲਾਈਨ ਅੱਛੀਆਂ ਲੱਗਦੀਆਂ ਕਈ ਔਫ
ਹਾਂ ਜਿਵੇਂ ਘਰ ਦਾ ਸਮਾਨ ਹੋ ਗਿਆ ਬੈਗ ਵੂਗ ਵਗੈਰਾ ਕੁਛ ਹੋ ਗੇ ਹਨਾ ਜ ਸੇਲ ਵਗੈਰਾ ਵੀ ਲੱਗਦੀ ਐ ਨਾ ਮਤਲਬ ਕਈ ਮੈ ਸਸਤੀ ਚੀਜ਼ਾਂ ਵੀ ਮਿਲ ਜਾਂਦੀ ਐ ਤੇ ਓ ਆਪਾਂ ਓਡਰ ਕਰ ਲੈਂਦੇ ਹਾਂ ਕਿਤਾਬਾਂ ਵਗੈਰਾ ਕੌਪੀਆਂ ਵਗੈਰਾ ਪੈਨ ਪੁਨ ਵਗੈਰਾ ਹੈਨਾ ਮਤਲਬ, ਘਰ ਦਾ ਸਮਾਨ ਹੋ ਗਿਆ ਭਾਂਡੇ ਭੂਂਡੇ ਹਨਾ ਪਲਾਸਟਿਕ ਦੇ ਕੱਚ ਦੇ ਗਿਲਾਸ ਵਗੈਰਾ, ਐ ਆਪਾਂ ਔਨਲਾਈਨ ਔਡਰ ਕਰ ਲੈਂਨੇ ਬਟ ਕੱਪੜੇਆਂ ਲਈ ਤੇ ਮਤਲਬ ਕੀ ਐ ਨਾ ਕਿਤੇ ਜਾਣਾ ਹੌਦਾ ਤਾਂਈ ਅਸੀਂ ਕੱਪੜੇ ਲੈਂਨੇ ਆਂ। ਹੈਨਾ ਤੇ ਮੈਨੂੰ ਲੱਗਦਾ ਕਿ ਓ ਸਾਨੂੰ ਔਫਲਾਈਨ
ਹਾਂਜੀ ਫੇਰ ਸਾਈਜ਼ ਦੀ ਪ੍ਰੋਬਲਮ ਆ ਗੀ।
ਹੋਰ ਕੌਣ ਜਾਵੇਗਾ ਵਟਾਨ ਬੇਸ਼ੱਕ ਔਨਲਾਈਨ ਉਹ ਮਤਲਬ ਇਨਾਂ ਫੜ ਇਸ ਤੋਂ ਵਧੀਆ ਵੀ ਕਿ ਮਹਿੰਗਾ ਹੀ ਲੈਲੋ ਕਿੱਧਰੇ ਦੁਕਾਨ ਤੇ ਲੈਲੋ
ਉਹ ਤਾਂ ਹੈ ਹੀ ਆ, ਫਿਰ ਮੇਲ ਪਾਓ ਜੀ ਵਾਪਿਸ ਆਏਗਾ।
ਵਧੀਆ ਵੀ ਲੱਗਦਾ ਵੇ
ਹਾਂਜੀ-ਹਾਂਜੀ ਉਹ ਤਾਂ ਹੈ ਹੀ ਹੈ। ਨਾਲੇ ਨਵੇਂ-ਨਵੇਂ ਡਿਜ਼ਾਇਨ ਇੱਥੇ ਵੀ ਆਏ ਹੋਏ ਹੈ। ਔਨਲਾਈਨ ਵੀ ਆਏ ਪਏ ਆ, ਕਿਸੇ ਦਾ ਫੰਕਸ਼ਨ ਆ ਗਿਆ ਇਹ ਐਟੇ ਟਾਈਮ ਤੇ ਸਾਨੂੰ ਚਾਹੀਦਾ ਹੁੰਦਾ, ਕੱਪੜਾ ਕਈ ਵਾਰੀ ਅੰਦਰੋਂ ਨਹੀਂ ਨਿਕਲਦਾ ਬੰਦਾ ਨੇੜੇਓ ਜਾ ਕੇ ਲੈ
ਬਿਲਕੁਲ ਮਤਲਬ ਜਿੱਥੋਂ ਸਹੀ ਲੱਗਦਾ ਉੱਥੋਂ ਦੀ ਕਰੋ ਤੁਸੀਂ ਹੈਨਾ ਐ ਨੀ ਹੈ ਕਿ ਸਿਰਫ ਔਫਲਾਈਨ ਹੀ ਕਰੋ। ਔਨਲਾਈਨ ਵੀ ਬਹੁਤ ਸਾਰੀ ਚੀਜ਼ਾਂ ਮਤਲਬ ਦੋਨੋ ਤਰੀਕਿਆ ਨਾਲ ਸਾਨੂੰ ਸ਼ੋਪਿੰਗ ਕਰਨੀ ਚਾਹੀਦੀ ਹੈ। ਹਾਂਜੀ, ਜਿਥੇ ਸਹੀ ਰੇਟ ਬੰਨਦਾ ਉੱਥੋਂ ਦੀ ਲੈ ਲਓ ਤੁਸੀਂ ਜਿਹੜੀ ਪਸੰਦ ਆ ਰਹੀ ਏ।
ਹਾਂਜੀ ਦੋਨੋ ਸਾਈਡ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈਂ। ਹਾਂਜੀ-ਹਾਂਜੀ
ਸ਼ਰਟਾਂ ਵਗੈਰਾ ਲੈ ਸਕਦੇ ਹਾਂ। ਅਸੀਂ ਹਨਾ ਕਿ ਟੋਪ ਨੂੰ ਤੇ ਛੋਟਾ ਨੀ ਕਰਵਾ ਸਕਦੇ ਹਨਾ। ਸੂਟ ਨੂੰ ਤੇ ਚੱਲ ਸਲਵਾ ਸਕਦੇ ਹਾ। ਅਸੀਂ ਹਨਾ
ਹਾਂਜੀ, ਸੂਟਸ ਦਾ ਵੀ ਅੱਜ ਕੱਲ੍ਹ ਕੋਟਨ ਕੋਟਨ ਕਹਿ ਕੇ ਮਿਕਸ ਕੱਪੜਾ ਦੇਈ ਜਾ ਰਹੇ ਏ।
ਹਾਂ, ਇਹ ਬਹੁਤ ਇਹ ਹੇਰਾ ਫੇਰੀ ਜਿਹੜੀ ਕਰਦੇ ਨੇ ਨਾ ਫੇਰ ਇਹਦੇ ਚ ਦਿੱਕਤ ਆਉਂਦੀ ਏ। ਆਪਾਂ ਅਗਰ ਔਨਲਾਈਨ ਅਸੀਂ ਸ਼ੋਪਿੰਗ ਕਰਨੀ ਹੈ। ਨਾ ਤੇ ਉਹਦੇ ਵਿੱਚ ਜਾ ਕੇ ਨਾ ਰਿਵਿਊ ਹੁੰਦੇ ਨੇ, ਜਿਵੇਂ ਫਲਿੱਪਕਾਰਟ ਮੀਸ਼ੋ ਤੋਂ ਹੀ ਕਰਨੀ ਆ ਐਮਾਜੋਨ ਤੋਂ ਮਹਿੰਗੇ ਹੀ ਮਿਲਦੇ ਨੇ ਚੀਜ਼ਾਂ ਹਨਾ।
ਹਾਂਜੀ-ਹਾਂਜੀ
ਕਾਰਡ ਮੀਸ਼ੋ ਹੋ ਗਿਆ, ਇੱਥੇ ਸਸਤੀ ਚੀਜ਼ਾਂ ਮਿਲਦੀਆਂ ਉਹਦੇ ਰਿਵਿਊਜ਼ ਜਾ ਕੇ ਵੀ ਪਤਾ ਚੱਲ ਜਾਂਦਾ ਲੋਕ ਲੋਕਾਂ ਨੇ ਵੀਡੀਓਸ ਪਾਈਆ ਹੁੰਦੀਆਂ ਨੇ, ਕੀ ਇਹ ਕੱਪੜਾ ਕਿਹੋ ਜਿਹਾ ਹੈਗਾ ਵੇ
ਹਾਂਜੀ ਮੈਮ
ਤੇ ਉੱਥੋਂ ਦੀ ਦੇਖ ਕੇ ਵੀ ਆਪਾਂ ਵੇਖ ਲੈ ਸਕਦੇ ਹਾਂ।
ਲੈ ਸਕਦੇ ਹੋ ਹਾਂਜੀ, ਬਸ ਉਹੀ ਹੈ ਨਾ ਆਪਾਂ ਚੀਜ਼ ਦੇਖੀ ਜਦ ਤੱਕ ਹਥ ਨੀ ਲਾਵਾਂਗੇ ਕੱਪੜੇ ਨੂੰ ਉਦੋਂ ਤੱਕ ਪਤਾ ਨੀ ਲੱਗਦਾ ਕਿਵੇਂ ਦੀ ਚੀਜ਼ ਆ।
ਫਿਰ ਬਾਅਦ ਚ ਕੌਣ ਸਹੀ ਕਰਾਵੇ ਹਨਾ। ਮਤਲਬ ਹੋਰ ਪੈਸੇ ਕੌਣ ਲਗਾਵੇ ਫੇਰ ਇਸ ਤੋਂ ਵਧੀਆ ਹੈ ਕਿ ਮਤਲਬ ਮੋਲ ਵਗੈਰਾ ਤੋਂ ਲੈ ਆਓ ਜਾ ਕੇ ਬੇਸ਼ੱਕ ਮਹਿੰਗਾ ਹੀ ਲੈ ਆਉ ਬਟ ਇਹ ਵੀ ਨਾ ਕਿ ਕੱਪੜਾ ਵੀ ਤੇ ਵਧੀਆ ਹੀ ਮਿਲੇਗਾ ਨਾ
ਹਾਂਜੀ, ਕੁਛ ਬੈਨੀਫਿਟਸ ਵੀ ਹੈਗੇ ਹੈ। ਹਾਂਜੀ, ਕੁਛ ਔਨਲਾਈਨ ਬੈਨੀਫਿਟਸ ਵੀ ਇਹ ਵੀ ਚਲੋ ਖਾਣ-ਪੀਣ ਦੀਆਂ ਚੀਜ਼ਾਂ ਮਿਲ ਜਾਂਦੀਆਂ ਸਸਤੀਆਂ, ਬਲਿੰਕਿਟ ਕਰ ਲੈਂਦੇ ਹਾਂ। ਪਾ ਲਓ, ਘਰ ਕੋਈ ਆਇਆ ਹੋਇਆ
ਬਹੁਤ ਸਾਰੇ ਸ਼ੋਪਿੰਗ ਦੇ ਤੇ ਬਹੁਤ ਸਾਰੇ ਐਪ ਆ ਗਏ ਨੇ, ਔਨਲਾਈਨ ਬਲਿੰਕ ਜਿਵੇ ਤੁਸੀਂ ਪਿਆਜ ਵੀ ਘਰ ਮੰਗਵਾ ਸਕਦੇ ਹੋ, ਸਬਜ਼ੀਆਂ ਮੰਗਵਾ ਸਕਦੇ ਹੋ, ਨਮਕੀਨ ਬਿਸਕੁਟ ਮੰਗਵਾ ਸਕਦੇ ਹੋ ਹੈਨਾ।
ਹਾਂਜੀ-ਹਾਂਜੀ
ਕੋਈ ਸ਼ੋਪਿੰਗ ਐਪ ਤੋਂ ਨਾ ਸਬਜ਼ੀਆਂ ਵਗੈਰਾ ਨਾ ਮਤਲਬ ਉੱਲੀ ਵਾਲੀਆਂ ਵੀ ਭੇਜ ਦਿੰਦੇ ਮੈਂ ਕਈ ਵੀਡੀਓਜ਼ ਵੇਖੀਆਂ ਨੇ, ਇੰਸਟਾਗ੍ਰਾਮ ਤੇ ਨਾ ਤੇ ਮਤਲਬ ਅਗਰ ਤੁਹਾਡੇ ਕੋਲ ਟਾਈਮ ਹੈਗਾ ਤੇ ਤੁਸੀਂ ਤੁਸੀਂ ਜਾ ਕੇ ਨਾ ਸਬਜ਼ੀਆਂ ਵਗੈਰਾ ਫਰੈਸ਼ ਹੀ ਲੈ ਕੇ ਆਓ। ਕਿਉਂਕਿ ਤਾਜ਼ੀ ਸਬਜ਼ੀ ਖਾਵਾਂਗੇ ਨਾ ਸਾਡੀ ਹੈਲਥ ਵੀ
ਹੈਲਥ ਵੀ ਠੀਕ ਰਹੇਗੀ ਹਾਂਜੀ ਉਹ ਤਾਂ ਹੈ ਹੀ ਹੈ ਵੈਸੇ ਇਹ ਵੀ।
ਅਗਰ ਤੁਹਾਡੇ ਕੋਲ ਟਾਈਮ ਨਹੀਂ ਹੈ ਤੁਸੀਂ ਘਰ ਵਿੱਚ ਇਕੱਲੇ ਹੈਗੇ ਹੋ। ਤੇ ਤਾਂ ਤੁਸੀਂ ਕਰ ਸਕਦੇ ਹੋ। ਮਜਬੂਰੀ ਹੈਗੀ ਹੁਣ ਇਨਸਾਨ ਕੱਲਾ ਘਰ ਛੱਡ ਕੇ ਕਿੱਥੇ ਜਾਵੇਗਾ।
ਹਾਂਜੀ ਉਹੀ ਹੈ ਨਾ ਕੋਈ ਬੈਠਾ ਪਿਆ ਕੁਛ ਮੰਗਉਣਾ ਘਰ ਤਾਂ ਬੰਦਾ ਚਲੋ ਕਹਿੰਦਾ ਔਨਲਾਈਨ ਮੰਗ ਲੈਂਦੇ ਹਾਂ ਆਪਾਂ। ਕੁਛ ਨਾ ਕੁਛ ਆ ਜਾਏਗਾ ਫਟਾਫਟ ਜਾਣ ਦੀ ਲੋੜ ਨਹੀਂ।
ਤਾਂ ਮਤਲਬ ਬਹੁਤ ਜਲਦੀ ਫਾਸਟ ਡਿਲੀਵਰੀ ਹੈਗੀ ਹੈ ਉਹਦੀ ਨਾ ਛੋਟੀ ਛੋਟੀ ਚੀਜ਼ ਘਰ ਜਾ ਕੇ। ਘਰ ਆ ਕੇ ਦੇ ਦਿੰਦੇ ਨੇ।
ਹਾਂਜੀ ਗਰਮੀ ਕਰਕੇ ਵੈਸੇ ਨਹੀਂ ਅਸੀਂ ਜਾ ਸਕਦੇ ਬਹੁਤ ਜ਼ਿਆਦਾ। ਹਾਂਜੀ ਬਸ ਇਹ ਹੁੰਦਾ ਚਲੋ ਘਰ ਬੈਠ ਕੇ ਆ ਜਾਂਦਾ। ਕੋਈ ਇਸ ਟਾਈਮ ਤਾਂ ਵੈਸੇ ਹੀ ਨਹੀਂ ਨਿਕਲਣ ਦਾ ਹੱਲ ਹੈਗਾ ਗਰਮੀ 'ਚ ਤਾਂ।
ਬਿਲਕੁਲ ਬਿਲਕੁਲ ਸ਼ੋਪਿੰਗ ਐਪ ਵੀ ਬਹੁਤ ਸਾਰੇ ਆ ਗਏ। ਨੇ ਅੱਜ ਕੱਲ੍ਹ ਨਾਇਕਾ ਹਨਾ, ਐਮਾਜੋਨ, ਫਲਿੱਪਕਾਰਟ ਹੋ ਗਿਆ, ਮੀਸ਼ੋ ਹੋ ਗਿਆ। ਐਮਾਜ਼ੋਨ ਪਾਈਮ ਵੀ ਆ ਗਿਆ ਵੇ ਹਨਾ ਅਗਰ ਤੁਸੀਂ ਜਲਦੀ ਆਪਣਾ। ਕੱਪੜੇ ਮੰਗਵਾਉਣੇ ਤੇ ਐਮਾਜੋਨ ਪ੍ਰਾਈਮ ਤੋਂ ਮੰਗਵਾ ਲੋ ਅਦਰਵਾਈਜ਼ ਕੀ ਹੁੰਦਾ ਹੈ ਦਸ। ਪੰਦਰਾਂ ਦਿਨ ਤੇ ਕੱਪੜੇ ਆਉਣ ਨੂੰ ਔਡਰ ਆਉਣ ਨੂੰ ਹੀ ਲੱਗ ਜਾਂਦੇ ਨੇ ਅਗਰ ਕਿੱਧਰੋਂ ਦੂਰੋਂ ਮੰਗਵਾਇਆ ਹੋਵੇ।
ਇੱਕ ਤਾਂ ਸ਼ਿਪਿੰਗ ਚਾਰਜਿਸ ਕਹਿ ਦਿੰਦੇ ਆ ਉਹ ਹੋਰ ਰੇਟ ਵਧਾ ਦਿੰਦੇ ਆ। ਉਹਦੇ ਨਾਲ ਚਾਰਜਿਸ ਨਾਲ ਕਿਹੜੇ ਏਰੀਏ 'ਚ ਜਾਣਾ। ਕਿੱਥੇ ਜਾਣਾ, ਜਿਹੜੀ ਸਿਟੀ ਹੈ ਚਾਰਜਿਸ। ਹਾਂਜੀ ਹਾਂਜੀ ਚਲੋ ਉਹ ਤਾਂ ਸਾਰੇ ਹੀ ਲੈਂਦੇ। ਲੈਂਦੇ ਹਾਂ ਪਰ ਉਹ ਇਹ ਥੋੜਾ ਜਿਆਦਾ ਕਰ ਦਿੰਦੇ ਆ ਬਾਹਰੋਂ ਜੇ ਆਉਣਾ ਇਹ ਪੰਜਾਹ ਦਾ ਸੌ ਕਰ ਦੇਣਗੇ। ਸੌ ਦਾ ਡੇਢ ਸੌ ਕਰ ਦਿੰਦੇ ਆ।
ਹੋਰ ਡਿਲੀਵਰੀ ਚਾਰਜਿਸ। ਦੀ ਵੀ ਦਿੱਕਤ ਆ ਜਾਂਦੀ ਹੈ ਨਾ ਤੇ ਇਸ ਤੋਂ ਵਧੀਆ ਤਾਂ ਕਿੱਧਰੋਂ ਤੁਸੀਂ ਸ਼ੋਰੂਮ ਵਿੱਚ ਲੈ ਲੋ। ਕੱਪੜੇ ਹਨਾ ਪਹਿਲੇ ਵੀ ਤਾਂ ਲੈਂਦੇ ਹੀ ਸੀ ਜਦੋਂ ਔਨਲਾਈਨ ਨਹੀਂ ਸੀ ਹੈਗਾ ਪਹਿਲੇ ਵੀ ਤਾਂ ਪਾਉਂਦੇ ਹੀ ਸੀ ਲੋਕ। ਕੱਪੜੇ।
ਉਹ ਤਾਂ ਹੈ ਹੀ ਹੈ ਬਸ ਦੇਖਾ ਦੇਖੀ ਸਾਰਿਆਂ ਨੂੰ ਹੋ ਗਿਆ।
ਹਾਂ ਉਹੀ ਉਹ ਕੰਫਰਟ ਦਾ ਆ ਗਿਆ ਨਾ ਕਿ ਮਤਲਬ ਘਰ ਬਹਿ ਕੇ ਸਾਨੂੰ ਚੀਜ਼ ਮਿਲ ਰਹੀ ਹੈ। ਇਹ ਤੋਂ ਵਧੀਆ ਹੋਰ ਕੀ ਹੋ ਸਕਦਾ ਕਿੱਧਰੇ ਜਾਣ ਤੋਂ ਵਧੀਆ ਹਨਾ।
ਬਸ ਅੱਜ ਕੱਲ ਆਪਾਂ ਸਾਰੇ ਲੋਕ ਆਰਾਮ ਹੀ ਦੇਖਦੇ ਹਾਂ।
ਹਾਂ ਘਰ ਬੈਠ ਕੇ ਆਰਾਮ ਹੀ ਦੇਖਦੇ ਰੋਟੀ ਨਾ ਬਣਾਉਣੀ ਪਵੇ। ਆਪਾਂ ਜਮੈਟੋ ਕਰ ਲੈਂਦੇ ਹਾਂ, ਐਮਾਜੋਨ ਨਾ, ਸਵੀਗੀ ਕਰ ਲੈਂਦੇ ਹਾਂ।
ਹਾਂਜੀ ਹਾਂਜੀ ਚਲੋ ਹੋਲੀ ਹੋਲੀ ਸਾਰਾ ਕੁਛ। ਕੁਛ ਠੀਕ ਹੋ ਜਾਣਾ ਆਪਣੇ ਆਪ।
ਹਾਂ ਤਾਂ ਹੀ ਤੇ ਮਤਲਬ ਲੋਕ ਕੀ ਕਰਦੇ ਉਹਨਾਂ ਨੂੰ। ਘਰ ਬੈਠ ਬੈਠ ਕੇ ਨਾ ਮਤਲਬ ਉਹ ਫਿਟਨੈਸ ਵੱਲ ਵੀ ਉਹ ਧਿਆਨ ਦਿੰਦੇ ਨੇ ਫਿਰ। ਫੇਰ ਜਿੰਮ ਜਾਂਦੇ ਨੇ, ਆਪਾਂ ਡਾਇਟ ਵਗੈਰਾ। ਫੋਲੋ ਕਰਦੇ ਨੇ ਹੈਲਥੀ ਚੀਜ਼ਾਂ ਖਾਂਦੇ ਨੇ ਹਨਾ, ਲਾਈਕ ਪੀਨਟ ਬਟਰ ਹੋ ਗਿਆ। ਬ੍ਰੈਡ ਵਗੈਰਾ ਹੋ ਗਿਆ, ਆਮਲੇਟ ਵਗੈਰਾ ਹੋ ਗਏ ਹਨਾ, ਸੈਲਡ ਹੋ ਗਿਆ।
ਕੁੱਛ ਚਾਹੀਦਾ ਹੈ। ਹਰ ਟਾਈਮ ਕੁਛ ਨਾ ਕੁਛ ਚਾਹੀਦਾ ਉਹਨਾਂ ਨੂੰ ਤਾਂ।
ਹਾਂ ਉਹਨਾਂ ਦੀ ਤੇ ਪੰਜ ਤਰ੍ਹਾਂ ਦੀ ਮੀਲ ਹੋ ਜਾਂਦੀ ਏ, ਉਹੀ ਇਹ ਚੀਜ਼ਾਂ ਅਗਰ। ਅਸੀਂ ਆਪਣਾ ਉਹੋ ਮਤਲਬ ਫੋਨ ਵੀਡੀਓ ਵਗੈਰਾ ਸੇਵ ਕਰਕੇ। ਪਾਉ ਜਾਂ ਰੀਲ ਪਾ ਕੇ ਹਨਾ ਇੰਸਟਾਗ੍ਰਾਮ ਤੇ ਡਾਲ ਦਿੰਦੇ ਨੇ। ਔਰ ਉਹੀ ਮੋਨੀਟਾਈਜ਼ ਹੋ ਜਾਂਦੀ। ਉਥੋਂ ਪੈਸਾ ਵੀ ਕਮਾ ਰਹੇ ਨੇ ਕਈ ਐਸੇ ਹੈਗੇ ਨੇ ਤੁਸੀਂ ਵੇਖੇ ਹੋਣੇ ਇੰਸਟਾਗ੍ਰਾਮ ਤੇ।
ਹਾਂਜੀ ਹਾਂਜੀ ਇਹ ਹੈ। ਚਲੋ ਆਪਸ ਜਾਈਏ ਬਾਹਰ ਨਾਲੇ ਬਾਰਗਨੀ ਹੋ ਜਾਂਦੀ ਹੈ ਨਾਲੇ ਆਊਟ। ਆਊਟਿੰਗ ਹੋ ਗਈ ਆਪਣੀ, ਨਾਲੇ ਦੇਖ ਕੇ ਚੀਜ਼ ਲੈ ਲਈ, ਪਤਾ ਲੱਗ ਜਾਂਦਾ ਐ
ਹਾਂਜੀ, ਔਰ ਇੱਕ ਨਾ ਮਤਲਬ ਸਸ ਸਟਕਸ਼ਨ ਜਿਹੀ ਮਿਲਦੀ ਹੈ ਔਫਲਾਈਨ ਚ, ਔਨਲਾਈਨ ਹੀ ਮੰਨ ਲਓ ਤੁਸੀਂ ਔਡਰ ਕੀਤਾ ਹੈ ਤੇ ਮਨ ਮੈਨੂੰ ਡਰ ਜ ਰਹਿੰਦਾ, ਕਿ ਪਤਾ ਨੀ ਕੱਪੜਾ ਕਿਹੋ ਜਿਹਾ ਆਏਗਾ, ਫੱਟਿਆ ਹੋਇਆ ਨਾ ਆ ਜਾਵੇ ਖ਼ਰਾਬ ਨਾ ਆ ਜਾਵੇ, ਰੰਗ ਹੀ ਨਾ ਨਿਕਲ ਜਾਵੇ, ਔਫਲਾਈਨ ਸਾਨੂੰ ਵਿਸ਼ਵਾਸ ਹੋ ਜਾਂਦਾ, ਕਿ ਕੱਪੜਾ ਪਾ ਕੇ ਵੇਖ ਕੇ ਆਏ ਆ, ਕੱਪੜੇ ਦਾ ਰੰਗ ਸਹੀ। ਏ, ਕੱਪੜਾ ਸਹੀ ਹੈ ਹਨਾ।
ਹਾਂਜੀ, ਉਹ ਹੈ ਟਰਾਈ ਹੋ ਜਾਂਦਾ ਨਾ, ਫਿਰ ਟਰਾਈ ਹੋ ਕੇ ਤੇ, ਪਤਾ ਨਹੀ ਲੱਗਦਾ ਹਾਂਜੀ-ਹਾਂਜੀ ਉਹੀ ਬਹੁਤ ਜ਼ਰੂਰੀ ਹੁੰਦੀ ਹੈ।
ਹਾਂ। ਐ ਤੇ ਹੈ ਹੀ ਏ। ਵੈਸੇ ਮੰਗਵਾ ਲੋ, ਅਗਰ ਤੁਸੀਂ ਹਨਾ ਮਤਲਬ ਕਿਸੇ ਫੰਕਸ਼ਨ ਵਗੈਰਾ ਤੇ ਜਾਣਾ ਹੈ, ਤੇ ਮੈਂ ਕਹਿੰਦੀ ਔਨਲਾਇਨ ਦੇ ਭਰੋਸੇ ਤੇ ਨਾ ਹੀ ਉਹ ਮਤਲਬ, ਕੁਛ ਵੀ ਹੋ ਸਕਦਾ, ਔਨਲਾਈਨ ਕੱਪੜੇ ਦਾ ਹਨਾ
ਹਾਂਜੀ--ਹਾਂਜੀ। ਕੋਈ ਘੇਰਾ ਘੱਟ ਨਿਕਲਦਾ, ਕੋਈ ਕਿਵੇਂ ਨਿਕਲਦਾ ਬੱਸ, ਕਿਸੇ ਦਾ ਮਾਰਜਨ ਘੱਟ ਹੈ, ਕੋਈ ਕਾਣ ਵਿੱਚ ਹੈ ਕੱਪੜਾ, ਅਲੱਗ- ਅਲੱਗ ਕਿਸ ਤਰ੍ਹਾਂ ਦਾ ਦਿਖਾ ਦਿੰਦੇ, ਔਨਲਾਈਨ ਜਾ ਕੇ ਤਾਂ ਬੁਰਾ ਹਾਲ ਹੈ, ਅੱਜ- ਕੱਲ ਤਾਂ ਵੈਸੇ ਹੀ ਹੋਰ ਸੁਣਾਓ?
ਹੋਰ ਮਹਿੰਗੇ ਮਤਲਬ ਇਕ ਬ੍ਰਡ ਵੀ ਜਿਹੜੇ ਔਨਲਾਈਨ ਮਿਲਦੇ ਨੇ ਨਾ, ਮੈਂ ਤੇ ਉਹਨਾਂ ਤੇ ਵੀ, ਬਿਲੀਵ ਜਿਹਾ ਨਈ ਕਰਦੀ
ਹਾਂਜੀ-ਹਾਂਜੀ ਉਹ ਵੀ ਪਤਾ ਨੀ ਲੱਗਦੇ, ਨਾਮ ਬ੍ਰੈਂਡ ਦਾ ਲਿਖ ਇੱਕ ਦਿਨ ਵਿੱਚ ਕਿਹੜਾ ਪ੍ਰੋਡਕਟ ਆ ਜਾਏ ਪਤਾ ਨਈ ਅੱਜ- ਕੱਲ
ਹਾਂ, ਦਵਾਈਆਂ ਵੀ ਹੁਣ ਓਨਲਾਈਨ ਤੋਂ ਅਸੀਂ ਵੇਖ ਹਨਾ, ਮਿਲ ਜਾਂਦੀਆਂ ਨੇ ਬਟ ਉਹਨਾਂ ਤੇ ਵੀ ਮੈਂ, ਜ਼ਿਆਦਾ ਕੋਈ ਬਿਲੀਵ ਨੀ ਕਰਦੀ ਹਨਾ ਇਸ ਤੋਂ ਵਧੀਆਂ, ਮੈਡੀਕਲ ਸਟੋਰ ਤੋਂ ਲੈ ਆਓ ਕਿਉਂਕਿ, ਹੈਲਥ ਦਾ ਮਾਮਲਾ ਹੈਗਾ ਹੈ ਹਨਾ
ਹਾਂਜੀ-ਹਾਂਜੀ ਔਨਲਾਈਨ ਤਾਂ, ਮੰਗਉਣੀਆਂ ਨਹੀ ਚਾਹੀਦੀਆਂ ਅੱਜ
ਬਿਲਕੁਲ, ਕਈ ਲੋਕ ਮੰਗਵਾ ਲੈਂਦੇ ਨੇ ਨਾ,
ਹਾਂਜੀ।
ਠੀਕ ਹੈ ਜੀ-ਠੀਕ ਹੈ ਜੀ। ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।